ਉਹ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਂਟੀ ਜੀ। ਹਾਂਜੀ ਹੋਰ ਠੀਕ ਹੋ?
ਹਾਂਜੀ ਠੀਕ ਆ, ਤੁਸੀਂ ਸੁਣਾਓ।
ਵਧੀਆ ਜੀ ਵਧੀਆ। ਹੋਰ ਕੀ ਕਰਦੇ ਪਏ ਸੀਂ?
ਬਸ ਤਿਆਰੀ ਕਰ ਰਹੇ ਹਾਂ ਜਾਣ ਦੀ।
ਅੱਛਾ ਜੀ, ਕਿੱਥੇ ਚੱਲੇ ਹੋ?
ਹਾਂਜੀ, ਹਾਂਜੀ ਹਾਂਜੀ, ਅੱਜ ਚਲੀਏ ਮੈਂ ਕਿਹਾ ਬ ਬੱਚੇ ਆਏ ਹੋਏ ਨੇ। ਨੇ ਤੇ ਮੈਂ ਕਿਹਾ ਜਰਾ ਘੁੰਮ ਆਈਏ ਲੈ ਕੇ ਇਹਨਾਂ ਨੂੰ ਤੰਗ ਕਰੀ ਜਾਰੇ ਘਰ ਬਹਿ ਕੇ। ਅਤੇ ਮੋਬਾਈਲ ਟੀਵੀ ਮੋਬਾਈਲ ਟੀ ਵੀ ਬਸ ਛੱਡਦੇ ਨੀ ਹੈਗੇ। ਤੇ ਮੈਂ ਕਿਹਾ ਜਰਾ ਘੁਮਾ ਆਈਏ।
ਹਮ ਅੱਜ ਕੱਲ੍ਹ ਤਾਂ ਬਸ ਫੋਨ ਹੀ ਫੋਨ ਪ੍ਰਧਾਨ ਹੋ ਗਏ ਨੇ। ਹੋਰ ਸਾਡਾ ਟਾਈਮ ਹੁੰਦਾ ਸੀ ਬਸ ਅਸੀਂ ਤੇ ਬਸ ਕਦੇ ਕੁੱਛ ਖੇਡ ਲਿਆ। ਕਦੇ ਕੁਛ ਖੇਡ ਲਿਆ। ਅੱਜ ਸਿਰਫ ਫੋਨਾਂ ਦੇ ਵਿੱਚ ਹੀ ਖੇਡੀ ਜਾਂਦੇ ਨੇ।
ਬਸ ਬਸ ਬਸ ਬੱਚੇ ਬਸ ਰੀਲਾਂ ਹੀ ਰੀਲਾਂ ਰੀਲਾਂ ਹੀ ਰੀਲਾਂ ਦੇਖ ਦੇਖੀ ਜਾਂਦੇ ਪਏ ਨੇ। ਬਸ ਫੇਰ ਇਹਨਾਂ ਕੋਲੋਂ ਮਸਾ ਹੀ ਫੋਨ ਖੋਨੇ ਆਂ।
ਹਾਂਜੀ ਸਾਰੇ ਇਹੀ
ਹੁਣ ਕਹਿੰਦੇ ਨੇ ਬਸ। ਚਲੋ ਬਾਹਰ ਚਲੋ ਹਾਂ। ਛੋਟੇ ਛੋਟੇ ਬੱਚੇ ਲੱਗੇ ਹੋਏ ਨੇ।
ਹਾਂ, ਚਸ਼ਮੇ ਲੱਗ ਜਾਂਦੇ ਨੇ ਇਹੀ ਹੁੰਦੇ ਨੇ ਛੋਟੇ ਛੋਟੇ ਅਸੀਂ ਲਗਦਾ ਅਸੀਂ ਕੁ ਬੁੜੇਆ ਦੇ ਨੀ ਦੇਖੇ ਚਸ਼ਮੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਬੱਚਿਆਂ ਨੂੰ ਚਸ਼ੇ ਚਸ਼ਮੇ ਲੱਗ ਜਾਂਦੇ ਨੇ। ਹਾਂਜੀ। ਹੋਰ ਦੱਸੋ ਕੰਮ ਕਾਰ ਸਭ ਕਿਵੇਂ
ਹਾਂਜੀ ਸਭ ਠੀਕ ਹੈ ਜੀ ਵਧੀਆ ਹੈਗੇ ਘਰ।
ਹਾਂਜੀ ਚਲੋ ਵਧੀਆ ਗੱਲ ਹੈ ਹੋਰ ਨਾ
ਥੋੜ੍ਹੀ ਥੋੜ੍ਹੀ ਆਵਾਜ਼ ਕੱਟ ਕੇ ਆ ਰਹੀ ਹੈਗੀ ਆ। ਹਾਂਜੀ ਨਾਸ਼ਤਾ ਤਾਂ ਹੋ ਗਿਆ। ਬਸ ਰੇਡੀ ਹੋ ਰਹੇ ਸੀਗੇ। ਹਾਂਜੀ ਥੋੜ੍ਹੀ ਜਿਹੀ ਆਵਾਜ਼ ਕੱਟ ਰਹੀ ਹੈ ਤੁਹਾਡੀ।
ਅੱਛਾ ਅੱਛਾ।
ਹਾਂ ਤਾਂ ਹੋਰ ਪਰਿਵਾਰ ਸਭ ਠੀਕ ਹੈਗਾ?
ਹਾਂਜੀ ਹਾਂਜੀ ਸਭ ਵਧੀਆ ਇਕਦਮ।
ਹੋਰ ਅੱਜ ਕੱਲ੍ਹ ਕੀ ਕੰਮ ਕਰ ਰਹੇ ਹੋ?
ਅੱਜ ਕੱਲ੍ਹ ਬਸ ਉੱਧਰ ਫੈਕਟਰੀ ਚ ਹੀ ਆਪਣੇ ਕੰਮ ਹੀ ਕਰ ਰਿਹਾ ਉੱਧਰ।
ਅੱਛਾ ਅੱਛਾ ਚਲੋ ਵਧੀਆ ਕੰਮ ਚੱਲੀ ਜਾਂਦਾ? ਚਲੋ ਵਧੀਆ ਵ ਕੰਮ ਚੱਲਣਾ ਚਾਹੀਦਾ ਬਸ।
ਹਾਂਜੀ ਹਾਂਜੀ ਹਾਂਜੀ। ਪਰ ਅਜ ਦੇ ਟਾਈਮ ਦੇ ਵਿੱਚ ਕੰਮ ਚੱਲਣਾ ਬੜਾ ਔਖਾ ਹੋਇਆ ਹੈ।
ਹਾਂਜੀ ਹਾਂਜੀ। ਇਹ ਤਾਂ ਹੈ ਮਹਿੰਗਾਈ ਦੇਖੋ ਹੋਈ ਪਈ ਇੰਨੀ ਤੇ ਕਰਨਾ ਕੀ ਹੈ ਬੰਦੇ ਨੇ।
ਉਹ ਇੱਕ ਤੇ ਮਾਲ ਮਹਿੰਗਾ ਹੋਈ ਜਾਂਦਾ ਪਿਆ, ੳਤੋਂ ਲੇਬਰ ਕੰਮ ਕਰਕੇ ਰਾਜੀ ਨਹੀਂ ਗੀ। ਛੁੱਟੀਆਂ ਐਨੀ ਮਾਰ ਬੱਸ ਕੇ ਕਹੀਏ। ਸਵੇਰੇ-ਸਵੇਰੇ ਬੰਦਾ ਕਾਰਖਾਨੇ ਬਾਅਦ ਚੁੱਕ ਲੇਬਰ ਦੇ ਘਰ ਪਹਿਲੇ ਜਾਂਦਾ
ਅੱਛਾ ਹਹ
ਲੋੜ ਹੈ ਇਹਨਾਂ ਨੂੰ ਕੰਮ ਦੀ ਲੋੜ ਨਹੀਂ ਹੈ। ਸਾਨੂੰ ਵੀ ਕੰਮ ਦੀ ਲੋੜ ਹੈ।
ਸਹੀ ਗੱਲ ਹੈ ਤੇ ਪੂਰੀ ਤਨਖਾਹ ਤੇ' ਨਾ ਨਾ ਲਗਾਓ ਫੇਰ ਜਿੰਨਾ ਕੰਮ ਕਰਨਗੇ ਫੇਰ ਉਨੇ ਪੈਸ ਦਿਓ ਤਨਖਾਹ ਤੇ ਰੱਖਣੇ ਨੀ ਚਾਹੀਦੇ ਜੇ' ਤਾਂ ਤਨਖਾਹ ਤੇ ਰੱਖਦੇ ਫਿਰ ਆਪਣੀ ਮਰਜ਼ੀ ਨਾਲ ਕੰਮ ਕਰਦੇ ਨੇ
ਹਾਂਜੀ-ਹਾਂਜੀ ਨਹੀਂ ਫੇਰ ਆਉਂਦੇ ਹੀ ਨੀ ਆਣਾ
ਤਨਖਾਹ ਤਾਂ ਪੂਰੀ ਮਿਲ ਹੀ ਜਾਣੀ ਹੈ ਨਾ ਫ
ਹਾਂਜੀ-ਹਾਂਜੀ ਨਹੀਂ ਅਸੀਂ ਟਾਈਮ ਕੱਢ ਲੈਂਦੇ ਹਾਂ ਇਹਨਾਂ ਦੇ ਅਸੀਂ ਟਾਈਮ ਦੇ ਹਿਸਾਬ ਨਾਲ ਮੰਨ ਲਬ ਅੱਧਾ-ਅੱਧਾ ਘੰਟਾ ਲੇਟ ਹੈ ਇੱਕ ਘੰਟਾ ਲੇਟ ਆ ਅਸੀ ਉਹ ਕੱਢ ਲੈਣਾ ਟਾਈਮ ਉਹਨਾ ਦਾ
ਹਾਂ ਵਧੀਆ ਕਰਦੇ ਫੇਰ ਏਦਾਂ ਹੀ ਹੋਣਾ ਚਾਹੀਦਾ ਇਹਨਾਂ ਨੂੰ ਫੇਰ ਇਹ ਜੇ ਤਨਖਾਹ ਤੇ ਲੱਗੇ ਹੁਣ ਪੂਰੇ ਫਿਰ ਉਹ ਕਹਿਣਗੇ ਲੈ ਸਾਨੂੰ ਤਾਂ ਮਿਲ ਹੀ ਜਾਂਦੀ ਹੈ। ਘੰਟਾ ਭਾਵੇਂ ਲੇਟ ਰਹੇ ਫਿਰਰ ਮੌਜ ਮਸ ਕਰਦੇ ਨੇ
ਹਾਂਜੀ ਸਹੀ ਗੱਲ ਫੇਰ ਹਮ ਸਹੀ ਗੱਲ ਹੈ ਤੁਹਾਡੀ ਰਾਜ ਕਰ ਮੈਂ ਅੱਛ ਉਹ ਕੀ ਕਹਿੰਦੇ
ਤੁਹਾਡੀ ਆਵਾਜ਼ ਬੜੀ ਕੱਟ ਕੇ ਆ ਰਹੀ ਹੈ ਥੋੜਾ ਜਾ ਕਿਤੇ ਬਾਹਰ ਆ ਜਾਓ ਕਿਤੇ ਹੈਗੇ ਦਾ ਆਵਾਜ਼ ਬਹੁਤ ਘੱਟ ਰਹੀ ਹੈ।
ਆਵਾਜ਼ ਕੱਟ ਰਹੀ ਹੈ।
ਹਾਂਜੀ-ਹਾਂਜੀ
ਹੁਣ ਆ ਰਹੀ ਆ ਵਾਜ
ਹਾਂ ਹੁਣ ਸੁਟਦੀ
ਹਾਂਜੀ-ਹਾਂਜੀ ਨਾਲੇ ਪਤਾ ਕੀ ਹੈ ਗਰਮੀ ਹੈ ਨਾ ਬੜੀ ਜ਼ਿਆਦਾ ਤੇ' ਟਾਵਰਾਂ ਤੇ ਨਾ ਲੋੜ ਬਹੁਤ ਜ਼ਿਆਦਾ ਪਰੀਆ
ਹਾਂ-ਹਾਂ-ਹਾਂ-ਹਾਂ ਨੈਟ ਦਾ ਇਸ ਕਰਕੇ ਨਾ ਨੈਟ ਦਾ ਨੈਟ ਪ੍ਰੋਬਲਮ ਇਸ਼ੂ ਹੋ ਰਿਹਾ ਸਵੇਰ ਦਾ ਸਾਡਾ ਵੀ ਕੱਲ ਨਾ ਰਾਤੀ ਵਾਈਫਾਈ ਬੰਦ ਹੋ ਗਿਆ ਸੀਗਾ ਫੇਰ ਸਵੇਰੇ ਫੇਰ ਆਪੇ ਹੀ ਚੱਲ ਪਿਆ ਹੈਗਾ। ਮੈਂ ਕਿਹਾ ਪਤਾ ਨੀ ਕੀ ਹੋ ਗਿਆ ਫੇਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਵਾਈਫਾਈ ਬੰਦ ਕਰੋ ਸਾਰਾ ਸਿਸਟਮ ਸਾਰਾ ਬੰਦ ਕਰਦੋ ਫਿਰ ਜਦੋਂ ਬੰਦ ਕੀਤਾ ਫਿਰ ਚਲਾਇਆ ਫਿਰ ਦਸ ਮਿੰਟ ਬਾਅ ਫਿਰ ਚੱਲ ਪਿਆ ਸੀਗਾ
ਅੱਛਾ-ਅੱਛਾ ਅ ਤੁਸੀਂ
ਅੱਛਾ ਇਹਦਾ ਕੀ ਸਾਬ
ਆਹ
ਮੈਂ-ਮੈਂ ਕਿਹਾ ਮੈਂ ਕਿਹਾ ਵਾਈਫਾਈ ਲਵਾਇਆ ਤੁਸੀਂ ਵਾਈਫਾਈ
ਹਾਂਜੀ ਵ' ਹਾਂਜੀ ਵਾਈਫਾਈ ਨੈਟ ਪਲਸ ਲਵਾਇਆ ਸੀ ਨਾ ਇਹਦਾ ਚੌਦਾਂ ਸੌ ਰੁਪਇਆ ਚੌਦਾਂ ਸੌ ਇਹਦਾ ਨੈਟ ਪਲੱਸ ਦਾ ਵਿੱਚੇ ਕੇਵਲ ਆਉਂਦੀ ਹੈਗੀ ਆ
ਅੱਛਾ ਜੀ
ਹਾਂਜੀ ਵਿੱਚ ਕੇਵਲ ਆਉਂਦੀ ਹੈ। ਜ ਵਾਈਫਾਈ ਹੈਗਾ ਅਨਲਿਮਿਟਿਡ ਡਾਟਾ ਹੈਗਾ ਇਹਦਾ
ਠੀਕ-ਠੀਕ-ਠੀਕ ਹੈ।
ਹਾਂਜੀ ਚੌਦਾਂ ਸੌ ਰੁਪਇਆ ਮਤਲਬ ਮਹੀਨਾ ਚੌਦਾਂ ਸੌ ਰੁਪਇਆ ਤਿੰਨ ਮਹੀਨੇ ਦੇ ਜਾਂਦੇ ਨੇ ਮੈਂ ਤਿੰਨ ਮਹੀਨੇ ਦਾ ਬਿੱਲ ਪੇ ਕਰ ਲੈਂਦੇ ਆਂ ਓਨਲਾਈਨ
ਚਾਰ ਸੌ ਰੁਪਏ ਕੁੱਛ ਆ ਜਾਂਦਾ ਗਾ
ਹਾਂਜੀ-ਹਾਂਜੀ ਚਾਰ ਸੌ ਪਚੱਤਰ ਰੁਪਏ ਬੈਠਾ ਤੁਹਾਡਾ
ਹਾਂਜੀ ਚਾਰ ਸੌ ਪਚੱਤਰ ਰੁਪਏ ਹਾਂ ਵਿੱਚੇ ਕੇਵਲ ਵੀ ਹੈਗੀ ਹੈ ਨਾ ਆਂ, ਹਾਂ ਕੇਵਲ ਦੇ ਲੋਕਲ ਚੈਨਲ ਸਾਰੇ
ਅੱਛਾ- ਅੱਛਾ ਕਿੰਨੇ ਫੋਨ ਕਨੈਕਟ ਕਰਦੇ ਹੋ ਤੁਸੀਂ
ਮੈਂ ਕਹਿ ਰਹੀ ਜਿੰਨੇ ਮਰਜ਼ੀ ਫੋਨ ਕਨੈਕਟ ਕਰੋ ਅਨਲਿਮਟਿਡ ਡਾਟਾ ਹੈਗਾ
ਅੱਛਾ- ਅੱਛਾ ਬਹੁਤ ਵਧੀਆ ਗੱਲ ਨਾਲੇ ਫਿਰ ਤੁਹਾਡਾ ਸਟਾਈਲ ਸਸਤਾ ਪੈ ਜਾਂਦਾ ਹੋਣਾ
ਹਾਂਜੀ ਨਾਲੇ ਵਿੱਚ ਕੇਵਲ ਆ ਜਾਂਦੀ, ਸਰਦਾਰ ਜੀ ਜ਼ਿਆਦਾਤਰ ਕੇਵਲ ਦੇਖਦੇ ਨੇ, ਅਸੀਂ ਅ ਮੋਬਾਇਲਾਂ ਤੇ ਹੁੰਦੇ ਆਂ ਫਿਰ ਯਾ ਫਿਰ ਯੂਟਿਊਬ ਲਗਾ ਲਿਆ ਮੋਬਾਇਲ ਤੇ, ਹੁਣ ਬੱਚੇ ਆਏ ਅ ਮੋ ਯੂਟਿਊਬ ਥੋੜੀ ਛੱਡਦੇ ਪਏ ਟੀ ਵੀ ਤੇ ਕਈ ਇੱਕ ਦੇਖ ਰਿਹਾ ਇੱਕ, ਇੱਕ ਕਹਿੰਦਾ ਮੇਰਾ ਸਲੀਨ ਦੇਖਣੀ ਹੈ ਦੂਜਾ ਕਹਿੰਦਾ ਮੈਂ ਅਹ ਡੋਰੀਮੋਨ ਦੇਖਣਾ ਹੈਗਾ ਬਸ, ਏਹੀ ਚੱਲੀ ਜਾਂਦਾ ਪਿਆ ਕਦੀ ਕਹਿੰਦਾ ਚੀਕੂ ਬੰਟੀ ਦੇਖਣਾ ਹੈਗਾ ਹਾਂ ਬੱਚਿਆਂ ਨੂੰ ਇਹੀ ਹੈਗਾ ਸਵੇਰ ਦਾ, ਰਿਮੋਟ ਪਿੱਛੇ ਦੋਨੋ ਆਪਸ 'ਚ ਲੜ ਪੈਂਦੇ ਨੇ ਇ
ਹਮ, ਉਹ ਤੇ ਹੈ ਹੋਰ ਫੁੱਲੇ
ਅੱਛਾ
ਅ ਪਚਣ ਹਾਂ ਸ
ਹੈਲੋ
ਹੈ ਹੈਲੋ
ਹਾਂਜੀ ਆਵਾਜ਼ ਬੜੀ ਕੱਟ, ਕੱਟ ਰਹੀ ਤੁਹਾਡੀ ਆਵਾਜ਼
ਹ ਹਮ ਮੈਂ ਕਹਿੰਦਾ ਪਿਆ ਮੈਂ ਕਹਿੰਦਾ ਪਿਆ ਸੀ ਬੱਚਿਆਂ ਨਾਲ ਹੀ ਕਾਰ 'ਚ ਰੌਣਕਾਂ ਨੇ
ਹੋਰ ਘਰ ਵਿੱਚ ਰੌਣਕਾਂ ਹੈਗੀਆਂ ਬੜੀਆਂ ਲੱਗੀਆਂ ਰਾਤ ਤੀ ਰਾਤੀ ਬਾਰਾਂ ਵਜੇ ਤੱਕ ਜੀ ਨੱਚ ਟੱਪ ਕਰਦੇ ਨੇ ਇੱਕ ਤਾਂ ਸੋ ਜਾਂਦਾ ਵੱਡਾ ਛੋਟਾ ਛੋਟੇ ਵਾਲਾ ਤਾਂ ਕਦੀ ਕਹੇਗਾ ਪਾਣੀ ਦੇ ਦੋ ਭੁੱਖ ਲੱਗੀ ਹੈ ਬਨਾਨਾ ਖਾਣਾ ਹੈ, ਹੈਂ ਉਹ ਦੇ ਦੋ, ਫੇਰ ਕਹੇਗਾ ਨਾਨੀ ਦੁੱਧ ਦੇ ਦੋ ਦੁੱਧ ਪੀਣਾ ਮੈਂ ਬਸ ਹਾਂ ਇਹ ਜਿਹੜੀ ਟਿੱਡੀ ਹੈਗੀ ਨਾ ਮੇਰੀ ਟਿੱਡਕੀ ਏ ਬਹੁਤ ਤੰਗ ਕਰਦੀ ਹੈ ਰੋਟੀ ਖਾਣ ਲਈ ਬਸ ਹੈਗਾ
ਹਾਂਜੀ ਹਾਂਜੀ ਬਸ ਛੋਟੇ ਹੁੰਦੇ ਦੇ ਖੇਡਾਂ ਨੇ ਬਸ
ਹਾਂ
ਫੇਰ ਅਸੀ ਤਾਂ
ਹੈੰ ਇਹ ਤਾਂ ਹੈ ਇਹ ਤਾਂ ਹੈ ਹੋਰ ਹੋਰ, ਮੌਸਮ -ਮੌਸਮ, ਹੋਰ ਗਰਮੀ ਤਾਂ ਬੌਤ ਹੋਈ ਪੀ ਐ, ਬੌਤ ਜਾਦਾ, ਉੱਥੇ ਕਿੱਦਾਂ ਮੌਸਮ ਹੈਗਾ?
ਏਧਰ ਅੱਜ, ਹਲਕਾ -ਹਲਕਾ ਜਾ ਬੱਦਲ ਹੋਏਆ, ਸਵੇਰੇ ਤੇ ਬੌਤ ਤੌਬਾ -ਤੌਬਾ, ਤੌਬਾ ਕਰਾਈ ਗਰਮੀ ਨੇ, ਹੁਣ ਹਲ
ਅੱਛਾ। ਏਥੇ ਤਾਂ- ਏਥੇ ਤਾਂ, ਕੁਛ ਵੀ ਨਾਮ ਨਿਸ਼ਾਨ ਨੀਂ ਹੈਗਾ ਬੱਦਲ ਈ ਐ ਨੀਂ ਗੇ।
ਇੱਥੇ, ਹਲਕਾ ਜੇਆ ਬਦਲ ਹੋਏਆ, ਲੇਕਿਨ ਗਰਮੀ ਹੈ ਹਲੇ ਵੀ।
ਹਾਂ, ਗਰਮੀ ਤਾਂ ਅਜੇ ਨਾ ਤਿੰਨ ਮੀਨੇ ਰੈਣੀ -ਰੈਣੀ ਐ।
ਹਾਂਜੀ- ਹਾਂਜੀ, ਬੌਤ ਜਾਦਾ ਗਰਮੀ ਪੈ ਰਈ ਐ ਬੌਤ ਜਾਦਾ ਹਦ
ਹਾਂ ਓਈ ਤਾਂ। ਹਰ ਸਾਲ ਈ ਹੁੰਦੀ ਐ, ਆਪਾਂ ਭੁੱਲ ਜਾਂਨੇ ਆਂ ਵੈਸੇ ਹਨਾ।
ਹਾਂਜੀ, ਪਤਾ ਕੀ ਐ, ਅਹ ਜਦੋਂ ਠੰਡ ਆਂਦੀ ਸੀ। ਕੈੰਦੇ ਹਾਏ ਠੰਡ -ਹਾਏ ਠੰਡ ਫੇਰ ਕੈੰਦੇ ਨੇ, ਹਾਏ ਗਰਮੀ- ਹਾਏ ਗਰਮੀ
ਵਾਏਗੁਰੂ ਦੇ ਰੰਗ ਹੈਗੇ ਨ, ਇੱਕੋ ਜੇਆ ਮੌਸਮ ਨੀਂ ਨਾ ਰੱਖਦਾ ਹੈਗਾ।
ਨਈ ਵੈਸੇ ਇਕ ਗੱਲ ਦੱਸੋ, ਇੱਕ ਗੱਲ ਦੱਸਾਂ ਮੈਂ, ਕਿ ਸਈ ਗੱਲ ਐ।
ਗਰਮੀ ਆਂਦੀ ਏ। ਬਾਰਾ ਮੀਨੇ ਦੁਬਈ ਚਲ ਜੋ ਠੰਡ ਈ ਨੀਂ ਪੈਂਦੀ।
ਹਮ, ਹਾਂ ਠੰਡੀ ਹੀ ਨੀ, ਪੈਂਦੀ ਉੱਥੇ ਆਹੋ। ਓਥੇ ਤਾਂ ਬਸ, ਗਰਮੀ ਸਾਰਾ ਏਸੀ ਹੈਗਾ ਓਥੇ ਤਾਂ
ਹਾਂਜੀ -ਹਾਂਜੀ ਬਾਰਾ ਮੀਨ੍ਹੇ ਐ ਗਰਮੀ।
ਹਾਂ
ਹਾਂਜੀ।
ਆ ਹ, ਹੂੰ ਹੂੰ ਹਮ। ਅੱਛਾ, ਹੂੰ-ਹੂੰ
ਹਮ, ਮੈਨੂੰ ਨੀ ਲੱਗਦਾ ਵੈਸੇ ਮੀਂਹ ਪਏਗਾ। ਮੋਟੀ- ਮੋਟੀ ਬੂੰਦਾ ਪੈ ਰਈਆਂ ਨਾ, ਐ ਬਰੀਕ ਬੂੰਦਾ ਪੈਣ ਨਾ, ਫੇਰ ਤੇਜ਼ ਮੀਂਹ ਪੈਂਦਾ।
ਹਾਂ, ਏਹ ਤਾਂ ਹੈਗਾ।
ਹਾਂ, ਐ ਤੇ ਬਸ ਹਲਕੇ ਜੀ, ਛਿੱਟਾ ਗੇਰ ਕੇ ਚਲੇ ਜਾਨ।
ਚਲੇ ਜਾਣਾ ਹੈਗਾ ਫੇਰ ਹੋਰ ਜਾਦਾ ਗਰਮੀ ਹੁੰਦੀ। ਤੇ ਓ ਬਾਰਿਸ਼ ਨੂੰ ਤਾ ਹਮ, ਹਾਂਜੀ -ਹਾਂਜੀ। ਏਹ ਤਾਂ ਹੈਗਾ।
ਹਾਂਜੀ -ਹਾਂਜੀ, ਹੋਰ ਦੱਸੋ
ਹੋਰ?
ਅੱਛਾ -ਅੱਛਾ ਕੀ, ਹਾਂਜੀ ਹਾਂ ਸਬ ਵਧੀਆ, ਹੋਰ ਕੀ ਖਾਧਾ ਸੀ ਅੱਜ?
ਅੱਜ, ਅੱਜ ਸਵੇਰੇ ਖਾਦੇ ਜੀ, ਇਨਾਂ ਨੇ ਸਾਰੇਆਂ ਨੇ ਸਮੋਸੇ ਮੰਗਾਏ। ਸਮੋਸੇਆਂ ਨਾਲ, ਕੈੰਦੇ ਨਾਸ਼ਤਾ ਕਰਨਾ ਹੈਗਾ। ਹਾਂ, ਵੱਡਾ ਦੋਤਰਾ ਕੈੰਦਾ ਛੋਟ ਛੋਟਾ ਦੋਤਰਾ ਕੈੰਦਾ ਛਮੋਛਾ ਖਾਨਾ, ਨਾਨੀ ਛਮੋਸ਼ਾ ਖਾਨਾ ਹੈ। ਫੇਰ ਸਮੋਸੇ ਮੰਗਵਾਏ ਸਵੇਰੇ, ਫੇਰ ਮੈਂ ਣਾਈਆਂ ਪਰੌਠੀਆਂ, ਤੇ ਪਰੌਂਠੀਆਂ ਨਾਲ ਖਾਧੇ ਨੇ, ਹਾਂ। ਏਦਾਂ ਹੀ ਕਰਦੇ ਨੇ ਫੇਿਰ ਬੱਚੇ, ਮੈਂ ਕਿਹਾ ਚਲੋ ਸਮੋਸਿਆਂ ਨਾਲ ਖਾਲੋ ਹਮ, ਸਾਡੇ ਇੱਥੇ ਗਰਮ -ਗਰਮ ਸਮੇਸੇ ਸਵੇਰੇ ਮਿਲਦੇ ਆ ਨਾ।
ਅੱਛਾ ਅੱਛਾ, ਅੱਛਾ ਚਲੋ ਵਧੀਆ, ਹਾਂਜੀ -ਹਾਂਜੀ, ਹਮ- ਹੋਰ ਦੱਸੋ, ਚਲੋ ਠੀਕ ਹੈ ਫਿਰ, ਹਾਂਜੀ -ਹਾਂਜੀ।
ਚਲੋ ਠੀਕ ਹੈ ਜੀ, ਫੇਰ ਹੈਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂ